ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ। ਵਧੀਆ ਵਧੀਆ, ਹੋਰ ਤੁਸੀਂ ਸੁਣਾਓ।
ਠੀਕ ਐ, ਠੀਕ ਐ, ਤੁਸੀਂ ਸੁਣਾਓ, ਸਭ ਵਧੀਆ? ਘਰ-ਬਾਰ ਸਭ ਠੀਕ ਠਾਕ?
ਹਾਂਜੀ ਹਾਂਜੀ, ਸਭ ਠੀਕ।
ਹੂੰ, ਹੋਰ ਕੀ, ਸਭ ਵਧੀਆ? ਕੀ ਕਰ ਰਹੇ ਸੀ?
ਬ ਕੁਛ ਨੀ। ਨਾਸ਼ਤਾ ਕਰਕੇ ਹਟੇ ਆ ਹੁਣ।
ਅੱਛਾ ਅੱਛਾ, ਨਾਸ਼ ਤਾ ਕਰ ਲਿਆ?
ਹਾਂਜੀ।
ਤੇ ਚ ਅੱਜ?
ਮਿੱਸੀ ਰੋਟੀ ਬਣਾਈ ਹੀ।
ਅੱਛਾ, ਮਿੱਸੀ ਰੋਟੀ ਬਣਾਈ। ਮਿੱਸੀ ਕਿਹੜੀ ਜੀ?
ਬੇਸਨ ਦੀ।
ਅੱਛਾ, ਵੇਸਣ ਦੀ। ਬੇਸਣ ਨੂੰ ਮਿਕਸ ਕਰਕੇ ਆਟੇ ਦੇ ਵਿੱਚ। ਉਹ ਵਾਲੀ ਬਣਾਉਂਦੇ ਜਿਹੜੇ, ਉਹ ਵਾਲੀ ਕਿ ਮਿਕਸ ਦੁ ਦੁ ਤੇ ਵੇਚੀ ਸਮਾਨ ਹੋਰ ਸਾਰਾ ਪਾ ਲੈਂਦੇ ਓ ਵਿੱਚ ਈ?
ਹਾਂਜੀ ਹਾਂਜੀ, ਸਭ ਕੁਛ ਵਿੱਚੇ ਪਾ
ਅੱਛਾ ਅੱਛਾ ਅੱਛਾ, ਮਤਲਬ ਉਸ ਤੋਂ ਬਾਅਦ ਉਹ ਜਿਵੇਂ ਰੋਟੀ ਨੂੰ
ਹੈਲੋ।
ਹੈਲੋ? ਹਾਂਜੀ ਮੈਂ ਕਿਹਾ ਜਿਵੇਂ ਨੋਰਮਲ ਰੋ ਬੰਦੀ, ਉਵੇਂ ਤਵੇ ਤੇ ਪਾ ਕੇ ਰੋਟੀ
ਹਾਂਜੀ ਹਾਂਜੀ ਹਾਂਜੀ, ਤਲ ਕੇ।
ਠੀਕ ਐ, ਠੀਕ ਐ। ਵੈਸੇ ਤੱਲੀ ਹੋਈ, ਚਲੋ, ਤੱਲੀ ਵੈਸੇ ਖਾ ਲਈ ਕੋਈ ਐਸੀ ਗੱਲ ਤੇ ਨੀ, ਤੰਦੂਰੀ ਬਣਾਓ ਯਾ ਨਾ ਹੋਰ ਜ਼ਿਆਦਾ ਸਵਾਦ ਆਂਦੀ ਏ ਡ ਫੁਲਕਿਆਂ । ਤੰਦੂਰ ਤਾਂ
ਹੈਲੋ।
ਹੈਲੋ, ਮੈ ਕਿਹਾ? ਹਾਂਜੀ-ਹਾਂਜੀ, ਹਾਂ ਉਹ ਕੋਈ ਸਿਗਨਲ ਇਸ਼ੂ ਹੋ ਜਾਂਦਾ ਕਈ ਵਾਰੀ ਤੇ ਮੈਂ ਕਿਹਾ, ਤੁਸੀਂ ਉਹ ਰੱਖਿਆ ਤਾਂ ਆਪਣਾ ਕੀ ਕਹਿੰਦੇ ਨੇ ਇਹਨੂੰ ਆਪਣਾ
ਨਹੀਂ-ਨਹੀਂ ਤੰਦੂਰ, ਸਾਡੇ ਕੋਲ
ਅੱਛਾ, ਵੈਸੇ ਸਾਡੇ ਹੈਗੇ ਨੇ, ਤੰਦੂਰ ਦੀ ਜਿਹੜਾ ਤੰਦੂਰ ਨਹੀਂ ਬਣਾਦੇ ਉਹ ਤਵੇ ਦੇ ਉੱਤੇ ਹੀ ਤੰਦੂਰ ਅੱਕਣ ਬਣਾ ਦਿੰਦੇ ਨੇ ਤਵੇ ਦੇ ਪਾ ਕੇ ਤੰਦੂਰ ਅ
ਐ ਵਾਲੀ ਨੀ ਬਣਦੀ ਐ ਵਾਲੀ ਨੀ ਬਣਦੀ ਦੂਜੀਆਂ ਮੇਸੀਆਂ ਬਣਦੀ ਜਿੜੀ ਪਿੱਟੀ ਵਾਲੀ
ਪੀਠੀ ਵਾਲੀ ਬਣ ਜਾਂਦੀ ਹੈ ਠੀਕ ਹੈ ਠੀਕ ਆਹ ਉਹਦੇ ਉਹ ਤੇਲ ਨੀ ਲੱਗਦਾ ਉਹ ਚਲੋ ਉਹਦੇ ਚ ਇਹ ਹੁੰਦਾ ਕਿ ਬ ਕਿ ਰੋਟੀ ਸਵਾਦ ਨਾਲ ਖਾਧੀ ਜਾਂਦੀ ਹੋਵੇ। ਚਲੋ ਵਧੀਆ ਗੱਲ ਹੋਰ ਗਏ ਨੀ ਫਿਰ ਕਿੱਤੇ? ਅਸੀਂ ਬਸ ਯਾਰ ਮੈਂ ਤੇ ਵੈਸੇ ਬਾਜ਼ਾਰ ਚਲਾ ਗਿਆ ਅੱਜ ਫੇਰ ਉੱਧਰੋਂ ਹੀ ਬਸ ਪੂੜੀਆਂ ਖਾ ਲਈਆਂ। ਕੁੜੀਆਂ ਤੇ ਆਪਣਾ ਛੋਲੇ ਸੀ ਸਾਡੇ ਇੱਥੇ ਬੜਾ ਵਧੀਆ ਮਨਾਦੇ ਨੇ, ਅਹ ਹੈਗਾ, ਇੱਕ ਬੜਾ ਫੇਮਸ ਹੈ ਪੂੜੀਆਂ ਵਾਲਾ ਸੰਡੇ ਸੀ ਮੈਂ ਕਿਹਾ ਚਲੋ ਅੱਜ ਪੂੜੀਆਂ ਪਾਈਏ, ਪੂੜੀਆਂ ਖਾਧੀਆਂ ਨਾਲ ਲੱਸੀ ਪੀਤੀ ਜੀ। ਆਪਣਾ ਵਧੀਆ ਬਣਾਦੇ ਨੇ ਉਹ ਛੋਲੇ ਹੁੰਦੇ ਨੇ ਨਾਲ ਆਲੂ ਹੁੰਦੇ ਨੇ ਔਰ, ਨਾਲ ਅਪਣਾ ਓ ਹੁੰਦਾ ਕੀ ਕਹਿੰਦੇ ਨੇ ਕੱਦੂ ਤੇ ਨਾਲ ਆਪਣਾ ਲ ਲੱਸੀ ਦਾ ਗਲਾਸ ਲੈ ਲਿਆ ਸੀ। ਉਹ ਪੀਤੇ ਉਹ ਖਾਧਾ ਬੱਚਾ ਬੱਚੇ ਬੁੱਚੇ ਆਪਣਾ ਖੁਸ਼ ਹੋ ਜਾਂਦੇ ਨੇ ਫਿਰ ਹੋਰ ਫੇਰ ਹੁਣ ਕਹਿੰਦੇ ਸੀ ਬੱਚੇ ਹੈਂ ਜੀ,
ਹੋਰ,
ਬਸ ਵਧੀਆ ਜੀ ਬੱਚ ਤੇ ਅੱਜ ਸੰਡੇ ਸੀ। ਸਾਡੇ ਇੱਥੇ ਗੁਰਦੁਆਰਾ ਸ ਸਾਹਿਬ ਹੈਗਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਹੁਤ ਵਧੀਆ। ਅਹ ਉੱਥੇ ਹੀ ਕਹਿ ਰਹੇ ਸੀ ਕਹਿੰਦੇ ਤੇ ਗੁਰਦੁਆਰਾ ਸਾਹਿਬ ਆਪਣਾ ਸੰਡੇ ਨੂੰ ਉੱਥੇ ਬੜਾ ਸੰਗਤ ਆਉਂਦੀ ਏ। ਉੱਥੇ ਹੀ ਫੇਰ ਬਣਾ ਹੇ ਸੀ ਪ੍ਰੋਗਰਾਮ ਬੱਚੇ ਹੋ ਰਹੇ ਸੀ ਤਿਆਰ। ਮੈਂ ਕਿਹਾ ਚਲੋ ਚਲੇ ਚਲਦੇ ਆ। ਸਾਰੇ ਇ ਇੱਥੇ ਵੀ ਸਾਰਾ ਪ੍ਰੋਗਰਾਮ ਅੱਛਾ ਹੁੰਦਾ ਹੈਗਾ ਸੰਗਤ ਕਾਫੀ ਆਈ ਹੁੰਦੀ ਹੈ, ਨੇੜੇ ਦੂੜੇ ਸਾਰੇ। ਐਤਵਾਰ ਲੇ ਦਿਨ ਫ੍ਰੀ ਹੁੰਦੇ ਆ ਜੀ ਸਾਰੇ
ਹਾਂ ਸੰਡੇ ਦੀ ਛੁੱਟੀ ਸਭ ਦੀ ਵੈਸੇ ਹੀ ਛੁੱਟੀਆਂ ਚੱਲ ਰਹੀਆਂ ਹੁਣ ਤੇ
ਹਾਂ ਨਾਲੇ ਵੈਸੇ ਵੀ ਬੱਚਿਆਂ ਦੀ ਛੁੱਟੀਆਂ ਚੱਲ ਰਹੀ ਹੈ ਉਝ ਬੱਚੇ ਕਹਿੰਦੇ ਸੀ, ਘੁੰਮਣ ਵਾਸਤੇ ਜਾਣਾ ਹੈ। ਵੇਖੋ ਗੱਲ ਤੇ ਬਣ ਰਹੀ ਹੈ ਜੇ ਜਾਵਾਂਗੇ ਤਾਂ ਰਿਲੇਟਿਵ ਦੇ ਇੱਥੇ ਜਾਣਾ ਹੈਗਾ ਆਪਣੇ ਹੈਗੇ ਨੇ ਰਿਲੇਟਿਵ ਕਸ਼ਮੀਰ ਸਾਈਡ ਉੱਧਰ ਹੀ ਜਾਣ ਦਾ ਵਿਚਾਰ ਬਣਾ ਰਹੇ ਆ ਜੇ ਉੱਧਰ ਗਏ ਜੰਮੂ ਕਸ਼ਮੀਰ ਆਲੇ ਪਾਸੇ ਉੱਥੇ ਇੱਕ ਚੀਜ਼ ਬੜੀ ਵਧੀਆ ਫੇਮਸ ਹੈਗੀ ਏ ਕਸ਼ਮੀਰ ਮੇਰਾ ਫਰੈਂਡ ਗਿਆ ਸੀ ਹਾਂਜੀ। ਮੈਂ ਕਿਹਾ ਮੇਰਾ ਫਰੈਂਡ ਗਿਆ ਸੀ ਕਸ਼ਮੀਰ, ਉਹ ਬੜੀ ਫੇਮਸ ਹੈਗੀ, ਉੱਥੇ ਕਾਹਵਾ ਬਣਾਦੇ ਨੇ ਕਾਹਵਾ ਕਸ਼ਮੀਰੀਏ ਕਿਉਂਕਿ ਅੱਜ ਜ ਕੱਲ੍ਹ ਮੌਸਮ ਉੱਥੇ ਠੀਕ ਠੀਕ ਹੀ ਹੁੰਦਾ ਏਨਾ ਜ਼ਿਆਦਾ ਗਰਮੀ ਹੁੰਦੀ, ਨਾ ਜ਼ਿਆਦਾ ਠੰਢ ਹੁੰਦੀ ਏ। ਤੇ ਉਹ ਕਸ਼ਮੀਰੀ ਕਾਹਵਾ ਬਣਾਦੇ ਬੜਾ ਵਧਿਆ। ਓਹ-ਓਹ ਕਿਆ ਬਾਤ- ਕਿਸ਼ਤੀ 'ਚ ਬਹਿ ਕੇ ਉਹ ਲੇਕ ਹੈਗੀ ਆ ਉੱਥੇ ਉੱਥੇ ਫੇਰ ਆਪਣਾ ਘੁਮਾਉਂਦੇ ਨੇ ਉਹ ਔਰ ਬੜਾ ਵਧੀਆ ਲੱਗਦਾ ਹੈਗਾ ਤੇ ਵਿਚਾਰ ਬਣਾ ਰਹੇ ਸੀ ਦੇਖੋ ਜੇ ਬੰਦਾ ਵਿਚਾਰ ਤੇ ਉਹ ਜੋ ਲੇਕ ਦੇ ਉੱਤੇ ਆਪਣਾ ਜਾਓ ਤੇ ਆਪਣਾ ਠੰਡੀ ਠੰਡੀ ਹਵਾ
ਅੱਛਾ
ਕਾਹਵਾ ਪੀਓ ਕਾਹਵਾ
ਜਾਓਗੇ ਫੇਰ ਸਾਨੂੰ ਵੀ ਦੱਸਣਾ ਫੇਰ ਅਸੀਂ ਨਾਲ ਚੱਲੇ ਚੱਲਾਂਗੇ
ਹਾਂ ਹਾਂ ਬਿਲਕੁਲ ਬਿਲਕੁਲ ਤੁਹਾਨੂੰ ਵੀ ਕਹਿ ਦਾਂਗੇ ਤੁਹਾਨੂੰ ਵੀ ਦੱਸ ਦਾਂਗੇ ਵਿਚਾਰ ਤੇ ਵੈਸੇ ਬੰਦਾ ਵੀ ਹੈ ਤੁਹਾਡੀ ਆਪਣਾ ਜਾਣ ਦਾ ਬਣੇਗਾ ਤੇ ਤੁਹਾਨੂੰ ਵੀ ਨਾਲ ਹੀ ਦੱਸ ਦਾਂਗੇ ਨਾਲੇ ਸਭ ਤੋਂ ਵੱਡੀ ਗ ਹਾਂ ਇਕੱਠੀ ਨੀ ਜਾ ਕੋਈ ਗੱਲ ਨੀ ਬੰਦੇ ਪ੍ਰੋਗਰਾਮ ਤੇ ਨਿਕਲ ਜਾਏ ਕੋਈ ਗੱਲ ਨੀ ਸਭ ਤੋਂ ਵੱਡੀ ਗੱਲ ਪਤਾ ਕੀ ਐ ਕਸ਼ਮੀਰ ਦੇ ਵਿੱਚ ਨਾ ਜਿਹੜੇ ਉੱਥੋਂ ਦੇ ਲੋਕ ਹੈਗੇ ਨੇ ਨਾ
ਹਾਂਜੀ
ਹੈਗਾ ਉਹ ਖਾਣਾ ਪੀਣਾ ਕਲਚਰ ਉਹਨਾਂ ਦੀ ਚੀਜ਼ਾਂ ਹੀ ਅਲੱਗ ਮਠਿਆਈ ਬੜੀ ਵਧੀਆ ਇੱਥੇ ਇੱਕ ਹੈਗੀ ਮਿਠਿਆਾਈ ਕਸ਼ਮੀਰੀ ਮਠਿਆਈ ਹੁੰਦੀ ਐ ਉ ਇਵੇਂ ਲੱਗਦੀ ਹੈ ਜਿਵੇਂ ਤੁਸੀਂ ਕੋਈ ਮਤਲਬ ਲੱਡੂ ਟਾਈਪ ਹੁੰਦੀ ਉਹ ਬੜੀ ਵਧੀਆ ਬਣਦੀ ਉਹ ਵੀ ਤੇ ਉਹ ਵੀ ਕਸ਼ਮੀਰ ਦੀ ਫੇਮਸ ਹੈਗੀ ਹੈ ਸਭ ਤੋਂ ਵੱਡੀ ਗੱਲ ਪਤਾ ਕੀ ਐ ਕਸ਼ਮੀਰ ਦਾ ਜਿਹੜਾ ਕਲਚਰ ਹੈ ਨਾ ਉਹ ਬੜਾ ਅਲੱਗ ਹੀ ਹੈਗਾ ਕਸ਼ਮੀਰਿਆਂ ਦਾ ਨਾਲੇ ਸਭ ਤੋਂ ਵਧੀਆ ਗੱਲ ਸੇਬ ਹੁੰਦੇ ਨੇ ਉੱਥੇ ਠੰਡਾ ਇਲਾਕਾ ਲਾਲ ਹੋਏ ਹੁੰਦੇ ਨੇ ਉਹ ਕਸ਼ਮੀਰੀਏ ਵੀ ਖਾ ਪੀ ਠੰਡੇ ਇਲਾਕੇ ਚ
ਅੱਛਾ ਅੱਛਾ
ਤੇ ਆ ਚੀਜ਼ ਹੈਗੀ ਹੋਰ ਸੁਣਾਓ ਤੁਸੀਂ
ਘੱਟ ਆ ਰਹੀ ਹੈ ਦੇਖਦੀ ਆਂ ਮੈਂ ਤੇਜ਼ ਕਰਕੇ ਕੋਈ ਘੱਟ ਨਾ
ਹੋਰ ਸੁਣਾਓ ਤੁਹਾਡਾ ਘਰ ਪਰਿਵਾਰ ਸਭ ਵਧੀਆ ਮਾਤਾ ਪਿਤਾ ਸਭ ਠੀਕ ਠਾਕ ਨੇ
ਆਵਾਜ਼ ਤਾਂ ਫੁਲ ਹੈ
ਹਾਂ ਮੈਂ ਕਿਹਾ ਘਰ ਪਰਿਵਾਰ ਠੀਕ ਹੈ ਮਾਤਾ ਪਿਤਾ ਸਭ ਠੀਕ ਠਾਕ
ਹਾਂਜੀ ਹਾਂਜੀ ਸਭ ਵਦੀਆ
ਹੋਰ ਘਰ ਉੱਧਰ ਪਿੱਛੇ ਕਹਿ ਰਹੇ ਸੀ ਨਾ ਤੁਸੀਂ ਆਇਆ ਸੀ ਤੁਸੀਂ ਕਹਿ ਰਹੇ ਤਬੀਅਤ ਜੀ ਖ਼ਰਾਬ ਹੋਈ ਦੀ ਏ ਤਾਂ ਕਰਕੇ ਪੁੱਛਿਆ ਮੈਂ ਕਿਹਾ ਠੀਕ ਹੈ ਨਾ ਹੁਣ
ਨਹੀਂ ਹੁਣ ਤੇ ਠੀਕ
ਅੱਛਾ ਅੱਛਾ ਕਹਿ ਰਹੇ ਸੀ ਨਾ ਮਾਤਾ ਦੀ ਤਬੀਅਤ ਢਿੱਲੀ ਸੀ ਤੇ ਤੁਸੀਂ ਕਹਿ ਰਹੇ ਸੀ ਹਾਂ ਕੋਈ ਮੇਰੇ ਖਿਆਲ ਪਤਾ ਨਹੀਂ ਕੋਈ ਮਤਲਬ ਸਕੈ ਸਕ੍ਰਚੇਸ ਆ ਗਏ ਸੀਂ ਮੋਢੇ ਦੇ ਉੱਤੇ ਕੋਈ
ਹਾਂਜੀ ਹਾਂਜੀ ਤੇ ਮਾਸ ਪਟਿਆ ਦਾ ਸੀ ਹਾਥ
ਅੱਛਾ ਅੱਛਾ ਤੇ ਫੇਰ ਉਹ ਟੀਟਮੈਂਟ ਇਥੋਂ ਹੀ ਕਰਾਇਆ ਫਿਰ ਕਿੱਥੋਂ ਕਰਾਇਆ ਇੱਥੋਂ ਈ ਅੱਛਾ ਤੇ ਕੀ ਮਤਲਬ ਦਵਾਈ ਵਗੈਰਾ ਚੱਲ ਰਹੀ ਹੋਣੀ ਉਹਨਾਂ ਦੀ
ਦਵਾਈ ਵੀ ਚੱਲ ਰਹੀ ਹੈ ਪੱਟੀਆਂ ਵੀ ਹੋ ਰਹੀਆਂ ਨੇ
ਬਸ ਸਰੀਰ ਸਿਆਣਾ ਸਰੀਰ ਹਾਂ ਬਸ ਸਿਆਣਾ ਸਰੀਰ ਹੋ ਜਾੇ ਨਾ ਜੀ ਸਿਆਣੇ ਸਰੀਰ ਨੂੰ ਥੋੜ੍ਹੀ ਜਿ ਚਲੋ ਹੋ ਜਾਂਦੀ ਜਰਾ ਜਾ ਤੇ ਹੋਇਆ ਕੀ ਸੀ ਜੀ
ਬਸ ਡਿੱਗ ਗਏ ਸੀ ਸੋਫੇ ਤੋਂ
ਅੱਛਾ ਬਸ ਬਾਜੇ ਟਾਈਮ ਦੀ ਗੱਲ ਹੁੰਦੀ ਏ ਪੈਰ ਪੂਰ ਉਲਟਾ ਸਿੱਧਾ ਪੁੱਠਾ ਪੈ ਗਿਆ ਹੋਨਾ ਉਹ
ਚਲੋ ਬਾਕੀ ਹੁਣ ਖਾ ਰਹੇ ਨੇ ਦਵਾਈ ਦਵਈ ਤੇ ਫ਼ਰਕ ਨਜ਼ਰ ਆਂਦਾ ਫਿਰ
ਬਸ ਹੈ ਹੀ ਹੈ ਉੱਨੀ ਵੀਹ ਦਾ ਫ਼ਰਕ ਪੈ ਈ ਗਯਾ ਦੇਖੋ ਸ਼ਾਇਦ ਫ਼ਰਕ ਪੈ ਜੇ ਥੋੜਾ ਬਹੁਤਾ ਹੀ ਹੈ ਫਰਕ ਘੱਟ ਹੀ ਫ਼ਰਕ ਹੈ ਅਜੇ ਕੋਈ ਖਾਸ ਫਰਕ ਤਾਂ ਨਹੀਂ
ਅੱਛਾ ਅੱਛਾ ਅੱਛਾ ਆਹ ਚਲੋ ਇੱਕ ਬਈ ਏਹ ਹੈ ਹੈਗਾ ਬਜ਼ੁਰਗ ਸਿਆਣੇ ਬੰਦੇ ਨੂੰ ਥੋੜਾ ਜਿਹਾ ਟਾਈਮ ਲੱਗਦਾ ਹੈਗਾ ਬੰਦਾ ਚਲੋ ਹੋ ਜਾਂਦਾ ਨਾਲੇ ਫਰਕ ਤੇ ਪੈਂਦਾ ਹੀ ਹੈ ਆਰਾਮ ਨਾਲ ਪੈ ਜਾਂਦਾ ਕਈ ਵਾਰੀ ਬਸ ਇਹੀ ਗੱਲ ਹੈ ਨਾ ਜੀ ਸਿਆਣੇ ਬੰਦੇ ਨੂੰ ਸੰਭਾਲ ਕੇ ਰੱਖਣਾ ਪੈਂਦਾ ਹੈਗਾ ਵੀ ਜਰਾ ਜੇ ਥੋੜ੍ਹ ਦਿੱਕਤ ਹੋ ਜਾਵੇ ਤਾਂ ਪਰੇਸ਼ਾਨੀ ਵਾਲੀ ਗੱਲ
ਬਸ ਜੀ ਬਸ ਸਹੀ ਗੱਲ ਹੈ
ਹੈਾਂ ਤੇ ਗੱਲ ਸਹੀ ਹੈ ਚਲੋ ਹੋਰ ਸੁਣਾਓ ਤੁਸੀਂ ਫਿਰ ਵਧੀਆ ਤੁਸੀਂ ਫਿਰ ਬਣਾਇਆ ਪ੍ਰੋਗਰਾਮ ਕਿੱਥੇ ਜਾਣਾ ਆਉਂਦਾ ਜੀ
ਸਾਡਾ ਵੀ ਦੇਖੋ ਬਣ ਹੀ ਰਿਹਾ ਬੱਚਿਆਂ ਦੀ ਛੁੱਟੀਆਂ ਤੇ ਹੋਈਆਂ ਹੀ ਮੈਂ ਸੋਚ ਤੇ ਰਿਹਾ
ਅੱਛਾ ਅੱਛਾ ਅੱਛਾ ਅੱਛਾ ਅੱਛਾ ਚਲੋ ਠੀਕ ਹੈ ਲਾਓ ਚੱਕਰ ਤੁਸੀਂ ਵੀ ਗੁਰਦੁਆਰੇ ਆਓ ਤੁਸੀਂ ਤੇ ਅੰਬ੍ਰਿਤਸਰ ਨੇੜੇ ਤੇੜੇ ਅੰਬ੍ਰਿਤਸਰ ਬਹੁਤ ਵਧੀਆ ਏਰੀਆ ਹੈਗਾ
ਬ ਬੱਚੇ ਨੀ ਕਹਿੰਦੇ ਹਾਂ ਬੱਚੇ ਕਹਿੰਦੇ ਅੰਬਰਿਸਰ ਹਰ ਵਾਰੀ ਜਾਂਦੇ ਹਾਂ ਏਦਕੀ
ਨਹੀਂ ਅੰਮਬਰਤਸਰ ਵੀ ਬੜਾ ਅੱਛਾ ਅੱਛਾ ਇਹ ਇੱਕ ਗੁਰੂ ਸਾਹਿਬ ਦਾ ਸਥਾਨ ਹੈਗਾ ਜਿੱਥੇ ਅਨੰਦਪੁਰ ਸਾਹਿਬ ਦਾ ਉਹ ਬੜਾ ਵਧੀਆ ਸਥਾਨ ਹੈ ਕਹਿੰਦਾ ਪਹਾੜੀ ਤੇ ਬਣਿਆ ਹੋਇਆ ਅਸੀਂ ਗਏ ਹਾਂ ਇੱਕ ਇੱਕ ਵਾਰੀ ਬੜਾ ਸੋਦੀਆ ਚਿੱਟਾ ਦੂਰੋਂ ਪਤਾ ਲੱਗਦਾ ਜੀ ਹਾਂ ਬੜਾ ਅੱਛਾ ਲੱਗਦਾ ਹੈਗਾ ਉਹ ਵੀ ਕਹਿੰਦੇ ਗੁਰੂ ਸਾਹਿਬ ਦਾ ਅਸਥਾਨ ਗੁਰੂ ਸਾਹਿਬ ਦਾ ਘਰ ਹੈਗਾ ਉਹ ਅਨੰਦਪੁਰ ਜਦੋਂ ਗੁਰੂ ਸਾਹਿਬ ਰਹਿੰਦੇ ਹੁੰਦੇ ਧਨਾ ਜੀ ਪਹਾੜੀ ਤੇ ਕਿਲ੍ਹਾ ਬਣਾਇਆ ਹੋਇਆ ਸੀ ਅਨੰਦ ਪੂਰਾ ਕਿਲਾ ਤੇ ਅੱਜ ਤੇ ਵਾਰ ਅੱਜ ਦੀ ਬੜੀ ਕਿਰਪਾ ਹੈਗੀ ਆ ਉੱਥੇ ਨਿਹੰਗ ਸਿੰਘ ਬੜੇ ਆਉਂਦੇ ਨੇ ਜੀ ਉੱਥੇ ਤੁਸੀਂ ਗਏ ਤੁਸੀਂ ਉੱਥੇ ਵੇਖਿਆ ਨਿਹੰਗ ਸਿੰਘ ਜਿਹੜੇ ਆਉਂਦੇ ਹੁੰਦੇ ਸਨ ਜੀ ਨਿਹੰਗ ਸਮਝ ਗਏ ਜੀ ਤੁਸੀਂ ਮੇਰੀ ਗੱਲ ਅੱਛਾ ਉਹ ਗੁਰੂ ਦੀ ਲਾਲ ਲੀ ਫੌਜਾਂ ਜੀ, ਉਹ ਉੱਥੇ ਬੜਾ ਪ੍ਰਮਾਤਮਾ ਦਾ ਉਹਨਾਂ ਦਾ, ਉ ਕਿਰਪਾ ਭਾਉਂਦੀ, ਉਹ ਵੀ ਲਾੜਲੀ ਫੌਜਾਂ, ਦੀ ਗੁਰੂ ਸਾਹਿਬ ਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ।
ਤੇ ਇਨਾ ਤੇ ਨੀ ਅਸੀਂ ਤੇ ਬਸ ਗੁਰਦੁਆਰੇ ਈ ਜਾਈਦੈ, ਮੱਥਾ ਟੇਕੀ ਦਾ ਤੇ, ਆ ਜਾਦਾ
ਅੱਛਾ, ਅੱਛਾ ਹਾਂ, ਕੜਾਹ ਪ੍ਰਸ਼ਾਦ ਓ ਸਿੜੀਆਂ ਚੜ੍ਹ ਕੇ, ਉੱਤੇ ਪੂਰੀ ਉੱਪਰ ਤੱਕ ਜਾਈਦਾ ਜੀ, ਹੈ ਨਾ ਜੀ। ਬੜੀ ਉੱਚੀ? ਬੜੀ ਉੱਚੀ ਮੈਂ ਕਿਹਾ, ਸੀੜੀਆਂ ਹੈਗੀਆਂ।
ਹਾਂਜੀ, ਹਾਂਜੀ।
ਸੀੜੀਆਂ ਉੇ ਹੈਗੀਆਂ, ਬੜੀਆਂ ਲਾਈਨਜ ਉੱਚਾ ਬਣਿਆ ਸਿੱਧਾ ਸੀੜੀਆਂ ਚੜ ਕੇ। ਪਹਾੜੀ ਟਿੱਲੇ ਤੇ ਬਣਿਆ ਦਾ ਨਾ ਜੀ ਗੁਰੂ ਸਾਹਿਬ ਦਾ ਸਥਾਨ।
ਅੱਛਾ, ਅੱਛਾ।
ਨਜ਼ਰ ਆਂਦੈ ਉੱਤੋਂ।
ਅੱਛਾ।
ਹਾਂ ਬੜਾ ਵਧੀਆ ਬਣਿਆ, ਐਸੀ ਗੱਲ ਨਹੀਂ ਹੈਗੀ ਅਸੀਂ, ਅਤੇ ਬੜਾ ਆਨੰਦ ਆਇਆ ਉੱਥੇ।
ਹਮ
ਕਿ ਚਲੋ, ਪਰਮਾਤਮਾ ਮਿਹਰ ਕਰੇ, ਫੇਰ ਬਣਾਓ ਪ੍ਰੋਗਰਾਮ ਤੁਸੀਂ ਕਿਸੇ ਨਾਲ, ਕਿਸ ਜਗ੍ਹਾ ਹੋਰ ਕੀ ਹੈ ਜੀ।
ਹਾਂ ਦੇਖਦੇ ਆਂ, ਹੁਣ ਕਿੱਥੇ ਸਲਾਹ ਬਨਦੀ ਐ, ਇਹ ਤੇ ਹੈਈ ਛੁੱਟੀਆਂ ਬਥੇਰੀਆਂ ਪਈਆਂ।
ਹਾਂ ਠੀਕ ਐ, ਐ ਵੀ ਜ਼ਰੂਰੀ ਹੈਗਾ ਜੀ, ਚਲੋ ਠੀਕ ਹੈ ਜੀ ਫਰ
ਓਕੇ ਜੀ, ਓਕੇ ਬਾਏ ਜੀ।
ਦੇਖਦੇ ਆਂ ਜੀ, ਕਰਦੇ ਆਂ ਫਿਰ ਗੱਲ। ਠੀਕ ਹੈ ਜੀ।
ਤਾਂਹੀ ਉੱਧਰ ਉਧਰ ਵੀ ਹੈ